ਹੈਲੋ।
ਸਤਿ ਸ੍ਰੀ ਅਕਾਲ ਭੈਣ ਜੀ।
ਸਸਰੀ ਕਾਲ ਜੀ।
ਹੋਰ ਕੀ ਹਾਲ ਨੇ?
ਵਧੀਆ। ਮੈਂ ਤੁਹਾਨੂੰ ਫੋਨ ਕੀਤਾ, ਪਹਿਲੇ ਤੁਸੀਂ ਕੋਲ ਕੱਟ ਕਰਤੀ ਏ
ਓ ਹੱਥ ਲੱਗ ਗਿਆ ਸੀ।
ਨੀ ਐਮੇ ਨੀ ਨਾ ਹੁੰਦਾ
ਮੈਂ ਕੁਝ ਕੰਮ ਕਰਦੀ ਸੀ ਨਾ
ਹੋਰ ਘਰ ਪਰਿਵਾਰ ਠੀਕ ਸਭ?
ਵਧੀਆ-ਵਧੀਆ।
ਹੋਰ ਰੋਟੀ-ਪਾਣੀ ਖਾ ਲਿਆ।
ਕਦੋਂ ਦਾ ਖਾ ਅੱਜ ਆਪਾਂ ਕੁਛ ਵੀ ਨੀਂ ਬਣਾਇਆ ਦਪੈਰੇ ਮੇਂ।
ਕੀ ਬਣਾਇਆ ਸੀ। ਕੀ? ਘੀਆ ਤੋਰੀ। ਅੱਛਾ, ਹੋਰ ਕੈਵੇਂ ਬਣਾਂਦੇ ਓ।
ਓ ਤੇ ਮੈਨੂੰ ਪਤਾ ਏ ਮੰਮੀ ਨੇ ਬਣਾਈ।
ਅੱਛਾ, ਤੁਸੀਂ ਆਪ ਕਿ ਬਨਾਂਦੇ ਓ।
ਮੈਂ ਨਾ ਤੇ ਰੋਟੀਆਂ ਪਕਾਨੇ ਆ ਬਸ।
ਰੋਟੀਆਂ।
ਤੇ ਭਾਂਡੇ ਮਾਂਜਣੀ ਤੇ ਓਥੇ ਝਾੜੂ ਮਾਰਣੀ ਆਂ।
ਮਿੱਸੀਆਂ ਰੋਟੀਆਂ ਬਣਾ ਲੈਂਣੇ ਓਂ।
ਫੇਰ ਰੋਟੀਆਂ।
ਹਾਂ।
ਬਣਾ ਤੇ ਲੈਂਣੀ ਆਂ ਪਰ ਟੇਡੀਆਂ-ਮੇਡੀਆਂ ਬਣਾਣੀ ਆਂ।
ਅੱਛਾ, ਹੋਰ ਕੀ-ਕੀ ਬਣਾ ਲੈਂਦੇ ਓ?
ਹੋਰ। ਚਾਵਲ ਬਣਾ ਲੈਂਣੀ ਆਂ।
ਅੱਛਾ ਤੇ ਪੜ੍ਹਾਈ-ਪੜੁਈ ਕਰ ਲੀਏ?
ਪੜੱ ਈ ਲਿੱਤਾ ਅੱਗੇ ਸੋਚਦੇ ਪਏ ਆਂ ਕੁਛ
ਕੀ ਕੀਤਾ ਐ?
ਹਜੇ ਤੇ ਬਾਰਵੀਂ ਕੀਤੀ, ਹੋਰ ਕੀ ਕੀਤ
ਅੱਛਾ ਬਾਰਵੀਂ ਕੀਤੀ ਹਜੇ। ਬਾਰਵੀਂ ਚ ਕੀ ਲਿੱਤਾ ਸੀ ਤੁਸੀਂ।
ਕਾੱਮਰਸ।
ਅੱਛਾ, ਕੋਮਰਸ। ਕੋਮਰਸ ਇੱਚ ਹੁੰਦਾ ਕੀ ਐ?
ਓਦੇ ਵਿੱਚ ਬਿਜਨਸ ਬਾਰੇ ਦੱਸਦੇ ਨੇ।
ਅੱਛਾ। ਤੋਂ ਨਈਂ ਟੋਟਲ ਸਬਜੈਕਟ ਕੇੜੇ-ਕੇੜੇ ਹੁੰਦੇ ਆ?
ਅਕਾਊਂਂਟਸ, ਬਿਜ਼ਨਸ, ਇਕੋਨੋਮਿਕਸ, ਮੈਥ। ਔਰ ਇਕਨੋਮਿਕਸ ਮੇਂ ਓਪਸ਼ਨ ਹੈ।
ਅੱਛਾ, ਤੂਹੀਂ ਸਾਰੇ ਪਾਸ ਸੀ।
ਹਾਂਜੀ।
ਸਭ ਤੋਂ ਵਧੀਆ ਸਬਜੇਟ ਕੇੜਾ ਲੱਗਦਾ ਐ।
ਇਕਨੋਮੀਕਸ।
ਅੱਛਾ। ਓ ਇਕਨੋਮਿਕਸ ਵਿਚ ਹੁੰਦਾ ਕੀ ਐ?
ਨੋਮੈਰਿਕਲ ਵੇਗੇਰਾ ਹੁੰਦੇ ਨੇ।
ਨੋਮੇਰਿਕਲ ਦਾ ਕੀ ਮਤਲਬ?
ਮਤਲਬ ਕੁਅਸ਼ਚਨ ਹੁੰਦੇ ਨੇ ਥੋੜੇ-ਬੋਤ ਮੈਥ ਵਕੂਂ, ਮੈਥ ਵੱਕਣ ਹੁੰਦਾ ਥੋੜ੍ਹਾ।
ਅੱਛਾ, ਕਿੰਨੇ ਪਰਸੈਂਟ ਨੰਬਰ ਆਏ ਸੀ ਬਾਰਵੀਂ ਚ।
ਯਾਦ ਨੀਂ, ਸੱਤਰ ਤਕੱਣ ਤੇ ਸੀ।
ਤੇ ਫੇਰ ਉਸ ਤੋਂ ਬਾਅਦ ਨੌ ਨੌਕਰੀ, ਨੌਕਰੀ ਨੌਕਰੀ-ਨੂੰਕਰੀ ਨੀਂ ਕੀਤੀ।
ਕੀਤੀ ਸੀ।
ਕਿਸ ਚੀਜ਼ ਦੀ।
ਐ ਤੇ ਯਾਦ ਨੀ
ਦਸ ਵੀ ਕੀਤੀ ਸੀ।
ਮੈਂ ਆਈਸਕ੍ਰੀਮ ਦੀ ਕੰਪਨੀ'ਚ ਕੀਤੀ ਸੀ ਦਿੱਲੀ ਤੇ।
ਅੱਛਾ। ਹੂੰ ਤੇ ਉੱਥੇ ਮਤਲਬ, ਹਰ ਤਰ੍ਹਾਂ ਦੀ ਆਈਸਕਰ੍ਰੀਮ ਹੁੰਦੀ ਸੀ।
ਕੀ ਕਿਆ
ਮੈਂ ਕਿਹਾ, ਓਥੇ ਹਰ ਤਰ੍ਹਾਂ ਦੀ ਆਈਸਕ੍ਰੀਮ ਹੁੰਦੀ ਸੀ।
ਹਾਂਜੀ।
ਮਤਲਬ ਅੰਦਰ ਕੀ ਮਤਲਬ, ਵੱਰਕਰ ਕਿੰਨੇ ਹੁੰਦੇ, ਕੀ ਹਿਸਾਬ-ਕਿਤਾਬ ਹੁੰਦਾ ਅੰਦਰ ਦਾ।
ਮੈਂ ਅੰਦਰ ਜਾਂਦੀ ਨੀ ਸੀ, ਮੁੰਡੇ ਹੀ ਹੁੰਦੇ ਸੀ ਕਿਉਂਕਿ।
ਅੱਛਾ।
ਤੇ ਥੋੜਾ-ਥੋੜਾ ਓਧਰ ਦਾ ਮਾਹੋਲ ਵੀ ਏਦਾਂ ਦਾ ਹੀ ਸੀ। ਉਹ ਤੇ ਆਪਣੇ ਉੱਤੇ ਡਿਪੈਂਡ ਕਰਦਾ।
ਅੱਛਾ। ਹੋਰ।
ਇਸ ਟਾਈਮ ਕਿਦਾ ਫੋਨ ਆ ਰਿਹਾ।
ਉਹ ਘਰੋਂ ਆ ਰਿਹਾ ਸੀ, ਮੈਨੂੰ ਆਪਣੇ।
ਤੇ ਹਾਂ।
ਤੁਹਾਨੂੰ ਵਿੱਚੋਂ ਕੋਲਿੰਗ ਦੀ ਆਵਾਜ਼ ਆ ਰਹੀ ਹੈ।
ਹੋਰ
ਅੱਛਾ। ਹੋਰ ਘਰ'ਚ ਕੋਣ-ਕੋਣ ਏ।
ਪਾਪਾ ਤੇ ਕੰਮ ਤੇ ਗਏ ਜੀ ਨੇ।
ਅੱਛਾ, ਉਹ ਕੰਮ, ਰਾਤ ਦਾ ਕੰਮ ਕਰਦੇ ਨੇ।
ਹਾਂਜੀ।
ਹੈਲੋ।
ਹੈਲੋ।
ਉਹ ਰਾਤ ਦਾ ਕੰਮ ਕਰਦੇ ਨੇ।
ਹਾਂਜੀ।
ਹੋ ਕਿਸ ਇਸ ਚੀਜ਼ ਦਾ ਕੰਮ ਕਰਦੇ ਨੇ।
ਉਹ ਤੇ ਮੈਨੂੰ ਨਹੀਂ ਪਤਾ।
ਇਹ ਤੇ ਹੁਣ ਦਸਣਾ ਪਏਗਾ।
ਕੀ ਕਰਦੇ ਨੇ?
ਸੋਣਾ ਹੀ ਹੁੰਦਾ, ਦੇਖਭਾਲ ਕਰਦੇ ਨੇ। ਬਸ ਗੇਟ ਖੋਲਣਾ ਹੁੰਦਾ ਦੋ ਵਜੇ। ਤੇ ਚਾਰ ਵਜੇ ਭੱਠੀ ਲਾਣੀ ਹੁੰਦੀ ਹੈ, ਬਸ ਹੋਰ ਕੁਛ ਨੀ।
ਭੱਠੀ ਲਾਉਣੀ ਹੁੰਦੀ ਐ।
ਤੈਨੂੰ ਪਤਾ ਕਿ ਇਹੋ ਜਿਹੇ ਬੰਦੇ ਆਉਂਦੇ ਨੇ।
ਅੱਛਾ।
ਤੇ ਫੇਰ ਖੋਲ ਕੇ ਗੇਟ
ਉਹਨਾਂ ਨੂੰ ਐਂਟਰ ਕਰਾਨਾ ਹੁੰਦਾ ਹੈ। ਹੋਰ ਕੌਣ ਵਾ, ਹੋਰ ਮੰਮੀ ਕੀ ਕਰਦੇ ਆ।
ਮੰਮੀ ਫੋਨ ਚਲਾਉਂਦੇ ਨੇ, ਨਾਟਕ ਵੇਖਦੇ ਪਏ ਨੇ ਫੇਸਬੁੱਕ
ਨਹੀਂ ਵੈਸੇ ਕੰਮ -ਕੁਮ ਕੀ ਕਰਦੇ ਨੇ।
ਹਜੇ ਤਾਂ ਮੰਮੀ ਵੀ ਵਿਹਲੀ ਏ।
ਤੇ ਉੱਦਾਂ ਕੀ ਕਰਦੇ ਸੀ?
ਵੈਸੇ ਮੰਮੀ ਸਟੀਚਿੰਗ ਕਰਦੀ।
ਅੱਛਾ। ਮਤਲਬ ਦੁਕਾਨ ਦੁਕ- ਦੁਕਾਨ ਦੁਕਾਨ ਦੁਕਾਨ -ਦੁਕੂਨ ਉਹਨਾਂ ਦਾ। ਘ -ਘਰ ਹੀ ਕੰਮ ਕਰਦੇ ਨੇ ਆਪਣੇ।
ਦੁਕਾਨ ਵੀ ਹੈਗੀ, ਪਰ ਦੁਕਾਨ ਤੇ ਨਹੀਂ ਬੈਂਦੇ
ਹੈ।
ਦੁਕਾਨ ਵੀ ਹੈਗੀ ਐਂ। ਪਰ ਗਰਮੀ ਬਹੁਤ ਹੋਈ ਪੀ ਹੈ ਨਾ। ਇਸ ਕਰਕੇ ਘਰੇ ਕਰਦੇ।
ਅੱਛਾ।
ਮੰਮੀ ਮੈਨੂੰ ਵੀ ਪਾਣੀ ਦੇਈਂ ਉ।
ਇਹ‌ ਤੁਕ ਤੁਸੀਂ ਹੋਣ ਨੂੰ ਹੁਣ ਨੀ ਕਰਦੇ ਜੋਬ- ਜੂਬ ਟ
ਕਰਦੀ ਸੀ। ਬਸ ਭੈਣ ਦਾ ਵਿਆਹ ਆ ਗਿਆ ਸੀ। ਵਿਆਹ ਵਿਚਕਾਰ ਸਾਡੇ ਤਾਂ ਇੰਨੀ ਖੁਸ਼ੀ ਸੀ। ਭੈਣ ਦੇ ਵਿਆਹ ਦੀ।
ਉਵੇਂ ਛੱਡ ਦਿੱਤੇ ਸੀ ਫਿਰ ਬਸ।
ਤੁਹਾਡੀ ਭੈਣ ਵੱਡੀ। ਤੁਹਾਡੇ ਤੋਂ ਉਹਦਾ ਵਿਆਹ ਹੋ ਗਿਆ ਦਾ।
ਹਾਂਜੀ।
ਉਹਦਾ ਵਿਆਹ ਲੋਕਲ ਕੀਤਾ ਬਾਹਰ ਕਿੱਥੇ ਕੀਤਾ ਐ।
ਸੀ ਲੋਕਲ ਈ।
ਅੱਛਾ ਲੋਕਲ ਹੀ ਕੀਤਾ। ਕਿੰਨਾ ਟਾਈਮ ਹੋ ਗਿਆ ਵਿਆਹ ਨੂੰ?
ਕੀ ਕਿਹਾ।
ਮੈਂ ਕਿਹਾ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ?
ਇਹਦੇ ਵਿੱਚ ਸਪੀਕਰ ਹੋ ਜਾਂਦਾ ਐ?
ਨਾ।
ਹੈਲੋ।
ਨਹੀਂ।
ਨਹੀਂ ਹੁੰਦਾ। ਰੁਕੋ ਜ਼ਰਾ, ਮੇਰਾ ਜੂੜਾ ਖੁੱਲ ਗਿਆ ਐ।
ਕੌਣ ਬੋਲਦੇ ਪ ਤੁਸੀਂ ਹੈਲੋ।
ਹੈਲੋ।
ਹੈਲੋ ਕੀ ਗੱਲ
ਹੋਰ
ਹੈਲੋ
ਮੈਂ ਕਿਹਾ ਵਿਆਹ ਹੋਈਏ ਕਿੰਨਾ ਟਾਈਮ ਹੋ ਗਿਆ
ਨਹੀਂ ਤੁਸੀਂ ਗੱਲ ਕਿਉਂ ਨਹੀਂ ਕੀਤੀ ਮੇਰੀ ਮੰਮੀ ਨਾਲ ਖ ਸ ਲੋਕੇ ਬ ਵਿਆਹ ਦੇ ਚਾਰ ਮਹੀਨੇ ਹੋ ਹੀ ਗਏ ਨੇ।
ਅੱਛਾ, ਹਾਂ ਔਰ ਠੀਕ ਐ ਮੈਮ।
ਠੀਕ ਐ ਫੇਰ ਮੈਮ ਫਿਰ। ਵਧੀਆ ਹੀ ਏ।
ਤੇ ਹੁਣ ਤੁਸੀਂ ਕਿੰਨੇ ਭੈਣ ਭਰਾ ਓ?
ਆਪਾਂ ਤਿੰਨ ਭੈਣਾਂ ਹੈਗੀਆਂ।
ਅੱਛਾ ਤਿੰਨ ਭੈਣਾਂ ਹੋ, ਇੱਕ ਭੈਣ ਦਾ ਵਿਆਹ ਹੋ ਗਿਆ।
ਮੈਂ ਵੀ ਕਰਾਏ ਲੈ ਲਿਆ ਛੇਤੀ ਨਾਲ ਉਹ ਸਕੂਲ ਪੜ੍ਹਦੇ ਐ।
ਅੱਛਾ ਓ ਅਜੇ ਜ਼ਿਆਦਾ ਛੋਟੀ ਏ।
ਨਹੀਂ ਨਹੀਂ ਠੀਕ ਏ, ਏਥ ਕਲਾਸ ਵਿੱਚ ਹੈਗੀ ਏ।
ਅੱਛਾ, ਫੇਰ ਤੇ ਲਾਸਟ ਏ।
ਹੋਰ ਤੁਸੀਂ ਕੀ ਬਣਾ ਲਿੱਤਾ ਅੱਜ?
ਆਪਾਂ ਕੁਛ ਨੀ ਆਪਾਂ ਅੱਜ ਦਾਲ ਬਣਾਈ ਸੀ।
ਅੱਛਾ। ਕੜੀ ਕੁੜੀ ਵੀ ਬਣਾ ਲਿਆ ਕਰੋ।
ਕੜੀ ਘਰ ਦੀ ਸਾਨੂੰ ਸਵਾਦ ਹੀ ਨੀ ਲੱਗਦੀ ਜਦੋਂ ਬਣਦੀ ਐ। ਕੜੀ ਬਾਜ਼ਾਰ ਦੀ ਈ ਸੁਆਦ ਹੁੰਦੀ ਐ।
ਰਾਜਮਾਂਹ ਰੂਜਮਾ ਵੀ ਬਣਾ ਲਿਆ ਕਰੋ।
ਉਹ ਪਤਾ ਨਹੀਂ ਬਣਦੇ ਹੀ ਨੇ ਜਦੋਂ ਬਣਦੇ ਹੋਣਗੇ।
ਬਟੂਰੇ ਛੋਲੇ ਬਣਾ ਲਿਆ ਕਰੋ।
ਉਹ ਸਾਡੀ ਚਾਚੀ ਬਣਾਉਂਦੀ, ਉਹਨਾ ਨੂੰ ਬੜੀ ਪੈਕੇ ਨੇ ਭਠੋਰੇ, ਨਾਨ ਔਰ ਸ਼ਡਿਊਲ। ਦੇਸੀ ਦਾਰੂ।
ਅੱਛਾ ਇਡਲੀ, ਡੋਸਾ
ਐਤਵਾਰ ਬਣਾਏ ਸੀ ਆਪਾਂ, ਇਸ ਐਤਵਾਰ ਮੋਮਜ਼ ਬਣਾਏ ਸੀ।
ਤੇ ਸਾਨੂੰ ਕਿਹਨੂੰ ਪੁੱਛਣਾ ਸੀ।
ਨਹੀਂ ਉਦੋਂ ਆਪਾਂ ਐ ਕੰਮ ਨੀ ਨਾ ਕਰਦੇ ਸੀ, ਹੁਣ ਆਪਾਂ ਐ ਕੰਮ ਸ਼ੁਰੂ ਕੀਤਾ। ਕੋਈ ਨੀ ਤੁਹਾਨੂੰ ਦੱਸ ਦਾਂਗੇ ਜਦੋਂ ਬਣਾਵਾਂਗੇ, ਤਹਾਨੂੰ ਵੀ ਬਣਾਣਾ ਸਿਖਾ ਦਾਂਗੇ।
ਇਵੇਂ ਥੋੜ੍ਹੀ ਹੁੰਦਾ, ਬੰਦੇ ਨੂੰ ਪਹਿਲਾਂ ਪੁਛ ਪਹਿਲਾਂ ਖਵਾਣਾ ਪੈਂਦਾ।
ਨਹੀਂ ਪਹਿਲੇ ਆਪਾਂ ਜਾਣਦੇ ਨੀ ਸੀ ਨਾ ਹੁਣ ਆਪਾਂ ਜਾਣਦੇ ਆ, ਮਿਲੇ ਆ।
ਹਾਂਜੀ।
ਹੁਣ ਤੁਹਾਨੂੰ ਵੀ ਦੱਸਦਾਂਗੇ ਰੈਸੇਪੀ ਕਿਵੇਂ ਬਣਦੀ ਏ।
ਉਹ ਤਾਂ ਸਾਨੂੰ ਆਂਦੀ ਏ ਬਣਾਣੀ।
ਅੱਛਾ, ਨਹੀਂ ਆਪਾਂ ਆਟੇ ਦੇ ਬਣਾਏ ਸੀ ਨਾ। ਹਾਂ ਮੈਦਾ ਫੇਰ ਆਪਾਂ ਜਿਆਦਾ ਖਾਂਦੇ ਨੀ ਉਹ ਸਿਹਤ ਨੂੰ ਖ਼ਰਾਬ ਕਰ ਕਰਦਾ।
ਅੱਛਾ। ਡੋਕਲਾ ਡੂਕਲਾ ਵੀ ਬਣਾ ਲਿਆ ਕਰੋ ਜਾਂ ਆਂਦਾ ਨੀ।
ਉਹ ਆਪਾਂ ਇੱਕ ਵਾਰ ਬਣਾਇਆ ਸੀ, ਉਹ ਸਾਡੇ ਮੰਮੀ ਬਣਾਂਦੀ ਏ।
ਵੇਚ ਅੱਛਾ ਆ
ਹੂੰ
ਹੋਰ ਕੀ ਕੀ ਬਣਾ ਲੈ ਕਿਉਂ ਕੀ ਹੋਇਆ ਐ ਪਾਪਾਂ ਆ
ਚਲੋ ਕੋਈ ਨੀ ਕਰਦੋ ਤੁਸੀਂ ਈ
ਫੇਕ ਮੈਂ ਵੀ ਐਈ ਕੰਮ ਕਰਨਾ ਸੀ ਠੀਕ ਏ
ਹਾਂਜੀ ਈ
ਮੈਂ ਵੈਹੈ ਵੀ ਕੰਮ ਕਰਨਾ ਸੀ
ਐਛਾ ਆ ਹੁਣ ਕੀ ਕੰਮ ਕੀ ਕੰਮ ਕਰਨਾ ਤੂਹੀ
ਸਸਰੀ ਕਾਲ ਆ
ਹਾਂਜੀ ਈ
ਮੈਂ ਆਪਣੇ ਘਰ ਵਾਲੇ ਦੇ ਨਾਲ ਗੱਲ ਕਰਦੀ ਸੀ ਈ
ਤੁਸੀਂ ਵਿਆਏ ਥੋੜੀ ਹੋਏ ਓ
ਦਰੇ ਏ ਨਹੀਂ ਤਾਂ ਵਿਆਹੀ ਦੀ ਐ ਮੇਰੀ ਉਮਰ ਇਹ ਈ ਬਿਆਲੀ ਸਾਲ ਦੀ ਹੋ ਗਈ ਏ
ਹੈਲੋ ਓ
ਹੈਲੋ ਓ
ਹੋਰ
ਬਸ ਕਰੋ ਗੱਲ ਹੁਣ ਮੈਂ ਕੰਮ ਕਰਨੇ ਐ
ਠੀਕ ਐ ਚਲੋ ਓ
ਠੀਕ ਏ